ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਕੀ ਹਾਲ ਏ?
ਵਧੀਆ, ਭਾਈ।
ਓ ਯਾਰ ਭਾਜੀ, ਮੈਂ ਤੁਹਾਡੀ ਗੱਲ ਓ ਨਾ ਮੇਰਾ ਵੱਡਾ ਭਰਾ ਚਲਿਆ, ਤਾਏ ਦਾ ਮੁੰਡਾ ਹਾਖਰ। ਓ ਨਾ, ਤਾਏ ਨਾਲ ਨਾ ਜਾਣਕਾਰੀ ਹੈਗੀ ਹੈ ਨਾ ਬਾਬਾ ਜੀ ਦੀ।
ਅੱਛਾ ਜੀ।
ਤੇ ਯਾਰ ਪਤਾ ਕੀ, ਏ ਇਸ ਕਰਕੇ ਫੇਿਰ ਮੈਂ ਮੈਂ ਕਿਹਾ ਚਲੋ, ਉਹਨੂੰ ਲੈ ਜਾਣਾ, ਥੋੜੀ ਗੱਲ ਹੋਈ ਸੀ ਨਾ ਅਗਲੇ ਪ੍ਰੋਗਰਾਮ ਚ ਫਿਰ, ਆਪ ਕਿੱਨੁ ਲੈਕੇ ਜਾਨਾ ਤੁਸੀਂ ਵੋਟ ਪਾਣ, ਗਏ ਸੀਗੇ?
ਪਿੱਛ-ਪਿੱਛੇ ਬਹਿ ਜਾਏਗਾ ਉਹ ਫੇਿਰ।
ਉਹ ਨਾ, ਪਤਾ ਕੀ ਅ ਕਾਰ ਚ ਜਗ੍ਹਾ ਨਹੀਂ ਸੀਂ। ਪੰਜ ਬੰਦੇ ਹੈਗੇ ਆਂ। ਮੇਰੇ ਡੈਡੀ, ਮੇਰਾ ਤਾਇਆ, ਮੈਂ ਰਾਜੂ ਵੀਰ ਜੀ ਤੇ ਸੰਨੀ ਜੇ ਗੱਡੀ ਵੱਡੀ ਹੁੰਦੀ ਫਿਰ ਤੁਹਾਨੂੰ ਕੋਈ ਇਤਰਾਜ ਥੋੜੀ ਸੀ ਲੈ ਜਾਂਦੇ ਤੁਹਾਨੂੰ ਵੀ ਯਾਰ ਮਨ੍ਹਾ ਥੋੜੀ ਸੀ ਯਾਰ
ਚਲੋ ਕੋਈ ਗੱਲ ਨੀ।
ਹਾਂ ਯਾਰ ਤੁਹਾਨੂੰ ਪਤਾ ਯਾਰ ਸਫ਼ਰ ਲੰਬਾ ਹੈ ਯਾਰ ਛੇ- ਸੱਤ ਘੰਟੇ ਲੱਗ ਜਾਂਦੇ ਨੇ। ਇਸ ਕਰਕੇ ਯਾਰ ਓ ਮ ਉਹ ਮੇਰਾ ਡੈਡੀ ਕਹਿੰਦਾ ਤੂੰ ਇੰਝ ਕਰ ਪਹਿਲੀ ਵਾਰ ਤਾਂ ਤਾਉ ਨੂੰ ਲੈ ਚੱਲ ਹਾਡੀ ਗੱਲ ਬਣਦੀ ਏ ਨਾ ਫਿਰ ਤੁਸੀਂ ਜਾਇਆ ਜੇ ਕਿਉਂ ਤੁਸੀਂ ਬਾਬਾ ਜੀ ਦੀ ਜਾਨ ਗੱਲ ਕਰੀਏ ਬਾਬਾ ਜੀ ਤਾਏ ਨੂੰ ਜਾਣਦਾ ਮੇਰਾ ਚੰਗੀ ਤਰ੍ਹਾਂ ਇੱਕ ਵਾਰੀ ਗੱਲ ਕੋਈ ਹੈ ਸਾਡੀ ਫਿਰ ਕੋਈ ਦਿੱਕਤ ਨੀ ਹੋਏਗੀ ਸਾਨੂੰ
ਤੇ ਤਾਏ ਲੈ ਕੇ ਜਾਣ ਦੀ ਲੋੜ ਨਹੀਂ ਹੈ।
ਫੇਰ ਲੋੜ ਨਹੀਂ ਹੈ ਸਾਨੂੰ ਲਿਜਾਣ ਦੀ।
ਤੇਰੇ ਪਾਪਾ ਵੀ ਜਾ ਰਹੇ ਕਿ
ਹਾਂ ਮੇਰੇ ਡੈਡੀ ਚੱਲੇ ਮੇਰਾ ਤਾਇਆ ਚੱਲਿਆ ਕੋਈ ਗੱਲ ਕੋਈ ਹੋਈ ਨਾ ਹਾਏ ਰੱਬਾ ਮਤਲਬ ਫਿਰ ਆਪਾਂ ਜ਼ਿਆਦਾ ਉਹ ਨਹੀਂ ਕਰਾਂਗੇ ਕਿ ਕੋਈ ਲਿਜਾਣ ਦੀ ਲੋੜ ਨਹੀਂ
ਅਸੀਂ ਦੋਨੋਂ ਚੱਲ ਜਾ ਗੇ
ਹਾਂ ਚੁੱਪ ਚੁੱਪਤੇ ਨਿਕਲ ਜਾਂਣਾ ਸਾਨੂੰ ਕਿਹੜਾ ਪਤਾ ਲੱਗਣਾ ਕਿਸੇ ਨੂੰ ਜਾ ਰਹੇ
ਆਹੋ ਕਹਿ ਰਿਹਾ ਘੁੰਮਣ ਚੱਲੇ ਹੋਰ ਕਿ
ਆਹੋ ਉਹ ਕੋਈ ਨੀ ਪੁੱਛਦਾ ਯਾਰ ਇੰਨਾ ਇੰਨਾ ਨਈ ਕੋਈ ਪੁੱਛਦਾ। ਇਸ ਕਰਕੇ ਮੈ ਕਿਹਾ ਚਲੋ ਇੱਕ ਵਾਰੀ ਬਾਬਾ ਜੀ ਨਾਲ ਗੱਲ ਹੋ ਜੇ ਖੁੱਲ ਕੇ ਤਾਂ ਕਰਕੇ ਮੈਂ ਫਿਰ ਤੈਨੂੰ ਯਾਰ ਮਨਾ ਕੀਤਾ। ਮੈਂ ਕਿਹਾ ਚਲੋ ਔਖਾ ਸੌਖ ਥੋੜੀ ਗੱਲ ਹੋ ਜਾਏ ਝਾਕਾ ਜਾ ਖੁਲ ਜਾਏ ਇੱਕ ਵਾਰੀ ਗੱਲ ਬਾਬਾ ਜੀ ਅਗੇ ਆ ਗਈ ਏ ਫਿਰ ਵੇਖਾਂਗੇ
ਠੀਕ ਹੈ ਭਾਜੀ ਕੋਈ ਨਹੀਂ
ਹੋਰ ਸਭ ਨੇ ਕਦੋਂ ਆਣਾ ਘਰ ਹਂ ਹਾਂ ਅੱਛਾ ਰਾਤੀ ਅੱਠ ਵਜੇ
ਆਹੋ
ਉਹ ਥੋੜਾ ਜੋ ਜਿਹੜਾ ਮੇਨ ਜਥੇਦਾਰ ਠੀਕ ਏ।
ਹੋਰ ਮੌਜਾ
ਅੱਛਾ ਉਹ ਆ ਗਿਆ ਵਾਪਸ ਨੇ ਦਿੱਲੀ ਤੋਂ
ਹੋਰ ਕੱਲ ਆ ਗਏ ਕੱਲ ਸ਼ਾਮੀ ਦੁਪਹਿਰੇ ਆ ਗਏ ਸੀ।
ਅੱਛਾ ਜੀ ਤੇ ਕਰਨ ਕੀ ਗਿਆ ਸੀ ਕੋਈ ਕੰਮ ਸੀ ਜਾ ਉਵੇ ਹੀ ਗਿਆ ਸੀ।
ਉਧਰ ਯਾਰ ਸਾਂਡੂ ਰਹਿੰਦਾ ਉਹਦਾ
ਹਾਂ।
ਤੇ ਮਹੂਰਤ ਹੈਗਾ ਸੀ ਮਕਾਨ ਦਾ
ਸਾਂਢੂ ਨੇ ਲਿਆ ਮਕਾਨ
ਆਹੋ
ਇਹ ਤਾ ਅਮੀਰ ਹੈਗੇ ਨੇ ਕੀ ਚੰਗੇ
ਠੀਕ ਹੈਗੇ ਨੇ ਵਧੀਆ
ਅੱਛਾ ਠੀਕ-ਠੀਕ ਨੇ ਮਤਲਬ
ਹੋਣਾ ਕਾਫੀ ਪੈਸਾ ਹੋਣਾ ਉਹਦੇ ਕੋਲ ਕੌਣ ਦੱਸਦਾ ਈ।
ਕੰਮ ਕੁਮ ਕੀ ਕਰਦਾ ਵਾ ਪਤਾ ਹੈ ਤੈਨੂੰ ਰਿਸ਼ਤੇਦਾਰੀ 'ਚ ਜਾ ਆਇਆ ਹੈਂ। ਜੀ।
ਥੈਰਪੀ ਕਰਦੇਂ ਗਾ।
ਅੱਛਾ
ਜਿਵੇਂ ਪੁਆਇੰਟਸ ਵੀ ਪਤਾ ਹੁੰਦਾ ਬੋਡੀ ਦੇ
ਆਂ ਤੇਰੀ ਰਿਸ਼ਤੇਦਾਰੀ 'ਚ ਹੈਗਾ ਜਾ ਉਵੇਂ ਹੀ ਹੈਗਾ ਮਤਲਬ ਕੋਟ ਮੈਰਿਜ਼ ਲਵ ਮੈਰਿਜ਼ ਹੋਈ ਹੈ ਹੈਂ।
ਆਹੋ।
ਅੱਛਾ ਜੀ, ਕਮਾਲ ਏ ਯਾਰ।
ਦੋਨੋ ਕੋਲ, ਦੋਨੋ ਕੁੜੀਆਂ ਨੇ ਦੋ ਦੌ
ਤੇ ਮੁੰਡੇ ਵਾਲੇ, ਜਾਣਕਾਰ ਸੀ ਯਾਂ ਉਵੇਂ ਹੀ ਹੋਇਆ ਐ।
ਮੁੰਡਾ, ਟੋਏ ਚੋ ਲੱਭਿਆ ਸੀ।
ਅੱਛਾ ਵੈਸੇ ਉਂਝ ਮਤਲਬ
ਕਿਡਨੈਪ ਕਰ ਲਿਆ ਸੀ ਕਿਸੇ ਨੇ ਇਹਨੂੰ।
ਉਹ ਨਹੀਂ ਮੈਂ ਭਾਜੀ ਨਹੀਂ ਵੈਸੇ ਗੱਲ ਕਰਦਾ ਵਾ ਮਤਲਬ ਜਿਵੇਂ ਇੱਕ ਅਸੀਂ ਜਾਣਕਾਰੀ ਜਿਵੇਂ ਕੋਈ ਮੂੜ ਮੁੰਡਾ ਕੁੜੀ ਨਾਲ ਬੰਦਾ ਗੱਲ ਕਰ ਲੈਂਦਾ ਰਿਸ਼ਤੇਦਾਰੀ ਚ ਹੋਵੇ। ਪਰ ਉਹ ਅਣਜਾਨ ਹੀ ਹੈਗਾ ਸੀ ਪ੍ਰੋਪਰ ਜਾਂ ਥੋੜ੍ਹੀ ਜਿਗੀ ਰਿਸ਼ਤੇਦਾਰੀ ਚ ਹੈਗਾ ਸੀ ਕੋਈ। ਰਿਲੇਸ਼ਨ ਚ ਹੈਗੇ ਕੋਈ ਰਿਸ਼ਤੇਦਾਰੀ ਮਤਲਬ ਕੋਈ ਜਿਵੇੰ ਜਾਣਕਾਰੀ ਹੁੰਦੀ ਕੋਈ ਬੰਦਾ ਜਿਵੇਂ ਸਾਡੇ ਨਾਲ ਕੋਈ ਕੁੜੀ ਆਜੇ ਵਿਚਲੀ ਗੱਲ ਬਣਜੇ ਹੈੰ।
ਦੱਸਣਾ ਤੈਨੂੰ ਗੱਤਕਾ ਖੇਲਦੇ ਨੇ ਨਾ।
ਅੱਛਾ ਠੀਕ ਏ।
ਉਹ ਵੀ ਗੱਤਕਾ ਖੇਲਦਾ ਸੀ।
ਅੱਛਾ
ਹਾਂ ਉਹਨੂੰ ਪਸੰਦ ਆ ਗਿਆ ਉਹਨੂੰ।
ਠੀਕ ਏ ਚਲੋ ਕੋਈ ਗੱਲ ਨਹੀਂ ਵਧੀਆ ਗੱਲ ਏ ਯਾਰ। ਹੋਰ ਸੁਣਾਓ ਨਵੀ ਤਾਜੀ। ਹੋਰ ਠੀਕ ਏ ਭਰਾ ਕਿੰਨੇ ਵਜੇ ਆਏਗਾ ਤੁਹਾਡਾ ਵਾਪਸ ਕੰਮ ਤੋਂ।
ਉਹ ਤੁਸੀਂ ਵੈਸੇ ਮੇਰੀ ਗੱਲ ਸੁਣੋ ਮਿਸਤਰੀ ਕਦੋਂ ਲਾਣੇ ਨੇ?
ਓਪਰੇਸ਼ਨ ਤੋਂ ਬਾਅਦ।
ਅੱਛਾ ਓ ਤੇਰਾ ਓਪਰੇਸ਼ਨ ਹੋਣਾ ਕੀ ਹੋਣਾ ਲੇਜ਼ਰ ਹੋਣਾ ਕੀ ਹੋਣਾ ਤੁਹਾਡਾ ਓਪਰੇਸ਼ਨ ਹੋਣਾ ਜਾਂ ਲੇਜ਼ਰ ਹੋਣਾ?
ਲੇਜ਼ਰ ਲੇਜ਼ਰ।
ਤੇ ਓਹਦੇ ਵਿੱਚ ਕੋਈ ਬੰਦਾ ਘਾਰ ਨੀਂ ਰਹਿੰਦਾ ਓਹਦੇ ਵਿੱਚ ਬੰਦਾ ਮਤਲਬ ਦੋ ਚਾਰ ਦਿਨ ਤੁਸੀ ਠੀਕ ਕੋਈ ਗੱਲ ਨੀ।
ਨਹੀਂ ਦੱਸ ਦੇ ਦੱਸ ਰਹਿਣਾ ਮੇਰੇ ਸਾਥ।
ਅੱਛਾ ਤੇ ਤਵਾਡੀ ਵਹੁਟੀ ਕਹਿੰਦੀ ਏ ਬਈ ਦੋ ਚਾਰ ਦਿਨ ਠੀਕ ਹੋਜੋਗੇ ਉਸ ਤਰ੍ਹਾਂ। ਭਾਜੀ ਵੀ ਕਹਿੰਦੇ ਪਏ ਸੀ ਜਿਹੜੇ ਕੀਰਤਨ ਕਰਦੇ ਨੇ ਤੁਹਾਡੇ ਨਾਲ।
ਕੌਣ ਕਹਿੰਦਾ?
ਰਾਜੂ ਭਾਜੀ
ਅਛਾ
ਹਾਂ ਕਹਿੰਦੇ ਵੈ ਯਾਰ ਦੋ ਤਿੰਨ ਦਿਨਾਂ 'ਚ ਠੀਕ ਹੋ ਜਾਣਾ ਐ ਕੋਈ ਵੱਡਾ ਪੰਗਾ ਥੋੜੀ ਏ।
ਰੈਸਟ ਚਾਹੀਦਾ ਹੁੰਦਾ ਨਾ ਪੁੱਤਰ।
ਹੈਂ ਹਾਂ ਤੇ ਓਇ ਓ ਤੇ ਮੈੰ ਪਹਿਲੀ ਤਰੀਕ ਥੋਡੇ ਉਹ ਈ ਤੇ ਗੱਲ ਕੀਤੀ ਮੈਂ ਪਹਿਲੀ ਤਰੀਕ ਥੋੜੇ ਠੀਕ ਹੋ ਜਾਣਗੇ।
ਹਾਂ ਉਹਨੇ ਵੀ ਕਿਹਾ ਨਾ ਕੁਲਦੀਪ ਨੇ ਕਹਿੰਦਾ ਯਾਰ ਵਿਚ ਸੰਡੇ ਆਜੇ ਗਾ ਨਾ ਫਿਰ ਕਰ ਲਈ ਸੈਟਰਡੇ ਸੰਡੇ ਆ ਜੇਗਾ ਵਿਚ। ਨਾਲੇ ਜ਼ਿਆਦਾ ਛੁੱਟੀਆਂ ਨੀ ਲਗਾਣਗੇ ਤੇਰੀਆਂ।
ਸਹੀ ਗੱਲ ਏ।
ਜਿਵੇੰ ਕਹਿ ਰਿਹਾ ਸੀ ਕਿ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆ ਗਿਆ ਵਿਚ ਸੋਮਵਾਰ ਮੰਗਲਵਾਰ ਬੁੱਧਵਾਰ ਕਾਲਜ ਆ ਜੀ ਚਸ਼ਮਾ ਲਗਾ ਕੇ ਯਾਰ ਵਧੀਆ ਇਹ ਗਾਣਾ ਯਾਰ ਵੈਸੇ ਵੀ ਮੇਰਾ
ਹਾਂ ਚਸ਼ਮੇ ਤੋੰ ਜਾਨ ਛੋਟ ਜੇਗੀ ਤੁਹਾਡੀ।
ਜਾਨ ਛੁਟ ਜੇਗੀ ਫੇਰ ਦੇਖੀ ਭਰਾ ਮੇਰੀਆਂ ਪੱਗਾਂ ਵੇਖੀ ਤੂੰ ਬਸ। ਬਸ ਹਾਂ ਮੈ ਸੱਚ ਕਹਿ ਰਿਹਾ ਮੈਨੂੰ ਨਜ਼ਰ ਨਹੀ ਆਉਦੀ।
ਹੈਂ।
ਹਾਂ ਨਜ਼ਰ ਨਹੀਂ ਆਉਂਦੀ ਮੈਨੂੰ।
ਦੋ ਲਪੇਟੇ ਮਾਰ ਦਿਓ।
ਲਪੈਟੇ ਕਿ ਬਸ ਲਗਾ ਲਾ ਕਿ। ਫੋਨ ਜਿਵੇ ਹੱਥ ਚ ਫੜਿਆ ਦਾ ਨਾ। ਇਹ ਪੂਰਾ ਅੱਗੇ ਕਰਕੇ ਕਿਨੇ ਸੈਂਟੀਮੀਟਰ ਦੀ। ਜ਼ਰੂਰੀ ਹੁੰਦੀ ਹੈ। ਬਈ ਸਾਨੂੰ ਨਜ਼ਰ ਆਉਦਾ ਤੇ ਗੱਲ ਕਿ ਪੂਰੇ ਨੇੜੇ ਕਰਕੇ। ਨਜ਼ਰ ਆਉਦੀ ਮੈਨੂੰ ਸ਼ੀਸ਼ੇ ਦੇ ਵਿਚ ਵੜ ਕੇ ਬੰਨੂੰ ਮੈ ਪਿੱਛੇ ਹੋ ਜਾ ਮੈਨੂੰ ਲੜ ਨਜ਼ਰ ਨਹੀ ਆਂਦੀਆ ਕਿੱਥੇ ਰੱਖਿਆ।
ਸਮਝ ਗਿਆ।
ਹੂੰ ਜਿਵੇ ਉਹ ਲਗਾ ਲੈ ਯਾਰ ਜਿਵੇ ਕੈਮਰਾ ਖਰਾਬ ਨੀ ਹੋ ਜਾਂਦਾ ਬਲਰ ਹੋ ਜਾਂਦਾ। ਹਾਂ ਉਹਵੇ ਨਜ਼ਰ ਆਂਦੀ ਮੈਨੂੰ ਲਾ ਕੇ।
ਲੱਗ ਦੀ ਕਿੰਨੀ ਘੱਟ।
ਤਿੰਨ ਚਾਰ ਨੰਬਰ ਹੋਣਾ ਸਾਢੇ ਤਿੰਨ ਨੰਬਰ।
ਬੜਾ ਮੋਟਾ ਨੰਬਰ ਲੱਗਾ ਤੇਰਾ।
ਹੂੰ - ਸਾਡੇ ਹੋ ਸਾਡੇ ਉਸਤਾਦ ਜੀ ਦਾ ਛੇ ਸੱਤ ਨੰਬਰ ਹੈਗਾ ਜੀ। ਵੱਧੀ ਜਾ ਰਿਹਾ ਉਹਦਾ ਹੂੰ। ਸਾਡੇ ਉਧਰ ਭਾਜੀ ਦਾ ਉਹਨਾ ਦੀ ਨਾ ਅੱਖ 'ਚ ਫਰਕ ਹੈਗਾ ਨਾ। ਤਾਂ ਕਰਕੇ ਇਸ ਕਰਕੇ ਨਾ ਮੈ ਹੁਣ ਉਹਨਾਂ ਦੀ ਅੱਖ 'ਚ ਨਹੀ ਵੇਖਦਾ। ਉਹਨਾਂ ਦੀ ਪਤਾ ਹੈ ਕਿਉ ਸਾਨੂੰ ਆਦਤ ਹੈਗੀ ਏ ਕਿ ਨਾ। ਅੱਖ ਦੇ ਵਿਚ ਵੇਖ ਕੇ ਗੱਲ ਕਰਨ ਦੀ ਮੈਨੂੰ ਮੇ। ਵੀ ਆਦਤ ਹੈਗੀ ਹੈ। ਵੀ ਉਹਦੀ ਆਈ ਕੋਂਟੈਕਟ ਕਰਨਾ ਨਾ ਜਿਵੇ। ਤੂੰ ਗਿਆ ਵੇਖਣਾ ਮੈ ਬੰਦੇ ਨੂੰ ਬਾਈ ਕਿੱਥੇ ਵੇਖ ਰਿਹਾ। ਜੇ ਕੋਈ ਵੀ ਹੋ ਗਿਆ ਰਾਜਨ ਹੋ ਗਿਆ ਜਿਵੇ ਮਰਜ਼ੀ ਹੋ ਗਿਆ। ਕੋਈ ਹੋ ਗਿਆ ਤੇ ਇਹ ਦੀਆ- ਵੇਖਦਾ ਨਾ ਤੇ ਉਹਨਾ ਉਹ ਲੱਗਦਾ ਹੈ। ਕਿ ਜਿੱਥੇ ਆ ਵੇਖਦਾ ਹੁੰਦਾ ਨਾ ਫੇਰ ਮੈ ਉਥੇ ਵੇਖਣ ਲੱਗ ਜਾਂਦਾ। ਸਮਝਿਆ ਗੱਲ ਬਈ ਇਹਦੀ ਅੱਖ ਤੇ ਥੋੜ੍ਹੀ ਜਿਹੀ ਫ਼ਰਕ ਪਿਆ। ਫੇਰ ਉਹਨੂੰ ਅਜੀਬ ਲੱਗਦਾ ਉਹਨੂੰ ਅਜੀਬ ਲੱਗਦਾ ਵੀ ਇਹ ਕਿੱਥੇ ਵੇਖਦਾ ਹੈ। ਸਮਝਿਆ
ਹਾਂ ਉਹਨਾਂ ਨੇ ਦੋ ਪ੍ਰੈਸਿਆਂ ਨੂੰ ਹੋਣਗੇ ਫੇਰ ਹਨ ਨਾ
ਹਾਂ ਪਹਿਲੇ ਉਹਨਾਂ ਦੀ ਅੱਖ ਸੈਟ ਹੋਏਗੀ।
ਹਮ ਪਰ ਜਿਹੜੀ ਆ ਕਮਜ਼ੋਰ ਅੱਖ ਕਮਜ਼ੋਰ ਹੁੰਦੀ ਹੈ। ਨਾ ਜਿਹੜੀ ਢੇਡੀ ਹੁੰਦੀ ਨਾ ਅੱਖ
ਮੈਂ ਤੁਹਾਨੂੰ ਸਹੀ ਦੱਸਾਂ ਕਿਉਂ ਹੋ ਜਾਈ ਹੈ। ਪਤਾ ਇਹਦੇ ਚ ਫ਼ਰਕ ਵੀ ਹੈਗਾ ਹੀ ਆ
ਕੀ
ਇਹਨਾਂ ਲਗਾ ਲੈ ਕਦੀ ਨਾ ਸੇਮ ਕਾਸਟ ਤੇ ਰਿਸ਼ਤੇਦਾਰੀ ਚ ਕਦੇ ਵਿਆਹ ਨਹੀਂ ਕਰਨੇ ਚਾਹੀਦੇ ਪਤਾ ਸਾਨੂੰ।
ਅੱਛਾ
ਹਾਂ ਨਹੀਂ ਕਰਨੇ ਚਾਹੀਦੇ, ਮੈਂ ਤੈਨੂੰ ਇਗਜਾਮਪਲ ਦੋ ਦੇਣਾ ਉਹ ਵ। ਹਰਪਾਲ ਹੋਰੀ। ਤਾਈ ਦੀ ਕੁੜੀ ਨਾਲ ਕਰਾਇਆ ਈ ਵਿਆਹ ਉਹਨਾਂ ਨੇ। ਦੱਸੀ ਨਾ ਕਿਸੇ ਨੂੰ। ਉਹ ਜਿਹਨਾਂ ਦਾ ਗੁਰਦੁਆਰਾ ਹੈਗਾ ਸਾਹਮਣੇ। ਇਨਾਂ ਦੇ ਬੱਚੇ ਵੇਖ, ਪੰਜ ਪੰਜ ਸਾਲ ਜਿੰਨਾ ਹੈਗਾ ਉਹਨਾਂ
ਅੱਛਾ-ਅੱਛਾ। ਕੁੜੀ ਦਾ ਕਰਾਇਆ, ਮਤਲਬ ਕਿਦਾਂ ਵਿਆਹ
ਮੈਂ ਤੈਨੂੰ ਬਾਅਦ ਚ ਦੱਸਾਂਗਾ। ਬਾਅਦ ਚ ਦੱਸਾਂ ਗਾ ਤੈਨੂੰ, ਹੋਰ ਸੁਣਾਓ
ਬਸ ਠੀਕ ਏ।
ਹੋਰ ਕੋਈ ਨਵੀਂ ਤਾਜੀ, ਠੀਕ ਹੈ ਜੀ, ਠੀਕ